ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਭੈਣ ਜੀ, ਹੋਰ ਕੀ ਹਾਲ ਏ ਤੁਹਾਡਾ
ਠੀਕ-ਠਾਕ ਵਧੀਆ, ਤੁਸੀਂ ਸੁਣਾਓ।
ਬਸ ਅਸੀਂ ਵੀ ਵਧੀਆ, ਹੋਰ ਤੁਸੀਂ ਬਸ ਇਹ ਰਸੋਈ-ਰਸੁਈ ਸਾਂਭਦੇ ਪਏ ਸੀ, ਹੁਣ ਸੋਣ ਦੀ ਤਿਆਰੀਆਂ ਹੋਏ ਤੁਸੀਂ ਅੱਜ ਕਿਵੇਂ ਫ਼ੋਨ ਕਰ ਲਿਆ, ਭੈਣ ਜੀ।
ਬਸ ਲੇਟ ਤੇ ਨੀ ਹੋਗੀ, ਮੈਂ ਤੁਹਾਨੂੰ ਕੋਲ ਕੀਤਾ ਕਿੱਥੇ?
ਨਈ-ਨਈ, ਬਿਲਕੁਲ ਲੇਟ ਨਈ-ਨਈ, ਨਈ-ਨਈ, ਬਿਲਕੁਲ ਵੀ ਨਈ।
ਅੱਛਾ-ਅੱਛਾ ਨਹੀਂ ਵਸ ਤੇ ਤੁਹਾਡੀ ਸੌਂ ਦੀ ਟੈਮ ਹੋ ਗਿਆ, ਬਸ ਲੇ ਰੋਟੀ ਈ ਨੀ ਖਾਧੀ।
ਅੱਛਾ ਭੈਣ ਜੀ, ਬੜੀ ਲੇਟ ਰੋਟੀ ਖਾਂਦੇ ਓ ਤੁਸੀਂ ਤਾਂ ਫਿਰ। ਅੱਛਾ।
ਤੇ ਓ ਵੀ ਬਸ ਬੱਚੇ-ਬੁੱਚੇ ਰੋਟੀ-ਰੂਟੀ ਲੇਟ ਖਾਂਦੇ ਆ, ਤੇ ਲੇਟ ਹੋ ਜਾਂਦੇ ਆ।
ਅੱਛਾ, ਬਸ ਛੁੱਟੀਆਂ'ਚ ਐਈਓ ਚੱਲਦਾ ਪਿਆ ਸਭ ਪਾਸੇ।
ਅੱਛਾ-ਅੱਛਾ, ਚਲੋ ਵਧੀਆ। ਹੋਰ ਸੁਣਾਓ, ਆਏ ਨੀ ਦੀਦੀ ਤੁਆਡੇ?
ਨਈ ਦੀਦੀ ਤਾਂ ਨੀ ਆਏ, ਆਏ ਸੀ ਸੈਟਰਡੇ ਨੂੰ ਆਏ ਸੀ ਓ।
ਅੱਛਾ।
ਹਾਂਜੀ। ਰਹਿੰਦੇ ਨੀ ਹੈਗੇ, ਸਵੇਰੇ ਆਂਦੇ ਨੇ ਸ਼ਾਮੀ ਲੰਘ ਜਾਂਦੇ ਨੇ, ਬਸ ਕਹਿੰਦੇ ਹੁਨ ਬੱਚੇ ਵੱਡੇ ਹੋ ਗਏ ਨੇ, ਘਰਾਂ ਦੇ ਕੰਮ ਬੋਤ ਹੁੰਦੇ ਨੇ। ਤਾਂ ਆਂਦੇ ਨੀ ਹੈਗੇ ਓ ਨਾ, ਰੈਣ-ਰੂਣ ਵਾਲਾ ਕੋਈ ਸਿਸਟਮ ਨੀ ਹੈਗਾ ਹੁਣ ਓਨਾਂ ਦਾ।
ਹਾਂਜੀ, ਨਾਲ ਪਿੱਛੇ ਓਨੇ ਕੁੜੀ ਵੀ ਵਿਆਈ ਨਾ ਸਾਲ ਹੋ ਗਿਆ, ਓਨਾਂ ਨੂੰ।
ਹਾਂਜੀ-ਹਾਂਜੀ, ਕੀਤਾ ਵਿਆਹ ਓਨਾਂ ਨੇ ਆਪਣੀ ਬੇਟੀ ਦਾ।
ਹਾਂ, ਏਨੀ'ਚ ਉਮਰ ਜਲਦੀ ਵਿਆਹ ਨੀ ਕਰਤਾ ਓਨਾਂ ਨੇ।
ਨਈ-ਨਈ ਭੈਣ ਜੀ, ਤੇਈ, ਤੇਈ-ਚੌਵੀ ਸਾਲਾਂ ਦੀ ਹੋ ਗਈ ਸੀ ਕੁੜੀ ਓਨਾਂ ਦੀ।
ਅੱਛਾ?
ਹਾਂਜੀ।
ਸਾਨੂੰ ਲੱਗਿਆ ਕਿ ਛੋਟੀ ਸੀ।
ਬਸ ਅੱਜਕੱਲ੍ਹ ਹੁਣ ਤੇ ਚੌਵੀ ਸਾਲਾਂ ਦੇ ਬੱਚੇ ਵੀ ਛੋਟੇ ਈ ਲੱਗਦੇ ਨੇ, ਕਿਉਂਕਿ ਸਾਡੇ ਟੈਮ ਆਲਾ ਹਾਲ ਥੋੜ੍ਹਾ ਨਾ ਸਾਡਾ ਵਾਰੀ ਹੁੰਦਾ ਸੀ, ਮਾਂ-ਪਿਓ ਨੂੰ ਵੀ ਚਲੋ ਵਿਆਓ, ਤੇ ਕੰਮ ਨਿਪਟਾਓ।
ਹਾਂਜੀ।
ਅੱਜਕੱਲ੍ਹ ਬੱਚਿਆਂ ਦਾ ਪੜ੍ਹਾਈ'ਚ ਫੋਕਸ ਹੁੰਦਾ ਐ।
ਹਾਂਜੀ ਸਹੀ ਗੱਲ ਏ ਮੇਰੀ ਵੀ ਪੜਦੇ ਈ ਏ ਸਈ ਗੱਲ ਐ। ਦੇਣਾ ਵੀ ਚਾਹੀਦਾ ਦੇਖੋ, ਪਹਿਲੇ ਤੇ ਚਲੋ ਵਿਆਹ ਕਰ ਦਿੰਦੇ ਸੀ ਜਲਦੀ। ਤੇ ਹੁਣ ਤੇ ਵੈਸੇ ਵੀ, ਅਪਨਾ ਇੱਕ ਗੱਲ ਏ ਨਾ ਬੱਚਾ ਕਿਸੇ ਡਿਪੈਂਡ ਨੀ ਹੋਂਦਾ। ਪਹਿਲੇ ਸੋਚਦੇ ਨੀ ਸੀ ਪੇਰੈਂਟਸ ਵਿਆਹ ਦਿੰਦੇ ਸੀ ਕੁੜੀਆਂ ਨੂੰ।
ਹਾਂਜੀ।
ਕੁੜੀਆਂ ਨੂੰ ਇੰਡੀਪੈਂਡੈਂਟ ਬਣਾਣਾ ਚਾਈਦਾ ਤੇ ਚਲੋ ਵਧੀਆ ਏ ਸਗੋਂ, ਚਲੋ ਐ ਵੀ ਗਾਲ ਏ ਨਾ ਘਾਰ ਬਾਰ ਵਧੀਆ ਮਿਲ ਜਾਏ ਤੇ ਮਾਂ-ਪਿਓ ਕਰ ਵੀ ਦਿੰਦੇ ਨੇ।
ਐ ਤਾਂ ਬਿਲਕੁਲ ਸਹੀ ਗੱਲਏ, ਹੁਣ ਦੇਖੋ ਆਪਾਂ ਵੀ ਸੋਚ ਰੇਆਂ ਅਸੀਂ ਹੱਲੇ ਨਈ ਕਰਨਾ, ਹਜੇ ਨਈ ਕਰਨਾ, ਹੱਲੇ ਛੋਟੇ ਨੇ। ਸਾਡੇ ਬੱਚੇ ਅਜੇ ਛੋਟੇ ਨੇ, ਜੇ ਕੱਲ ਨੂੰ ਘਰ ਬਾਰ ਵਧੀਆ ਆਏ- ਤੇ, ਫਿਰ ਅਸੀਂ ਸੋਚਾਂਗੇ ਥੋੜ੍ਹੀ ਨਾ।
ਹਾਂਜੀ, ਬਿਲਕੁਲ ਸਹੀ ਗੱਲ ਏ ਦੇਖੋ, ਫੈਮਿਲੀ ਅੱਛੀ ਮਿਲ ਜੇ ਨਾ ਫੇਰ ਕੋਈ ਹਰਜ਼ ਵੀ ਨੀ ਹੁੰਦਾ ਕਰਨ ਨੂੰ।
ਹਾਂਜੀ-ਹਾਂਜੀ।
ਸਾਡੇ ਵੀ ਹੁਣ ਏਧਰ ਸਾਡੇ ਨਾਲ ਈ ਰੈਂਦੇ ਨੇ। ਓਨਾਂ ਨੇ ਵੀ ਬੜੀ ਜਲਦੀ ਵਿਆਹ ਕਰਤਾ ਸੀ ਕੁੜੀ ਦਾ ਵੀਹ ਸਾਲਾਂ ਦੀ ਸੀ ਕੁੜੀ ਸਗੋਂ ਅਸੀ ਕੈਂਦੇ ਸੀ ਹਲੇ ਬੜੀ ਛੋਟੀ ਤੁਆਡੀ ਗੁੜੀਆ। ਕੈਂਦੇ ਨੇ ਦੇਖੋ ਅੱਛੀ ਫੈਮਲੀ ਮਿਲ ਗੀ ਏ ਗੁਰਸਿੱਖ ਪਰਿਵਾਰ ਏ ਸਾਰਾ। ਮੁੰਡੇ ਨੇ ਵੀ ਅੰਮ੍ਰਿਤ ਛਕਿਆ ਹੋਇਆ ਤੇ ਆਪਨਾ ਉਨਾਂ ਨੇ ਫੇਰ ਵਿਆਹ ਕਰਤਾ ਮੀਨੇ ਦੋ ਮੀਨੇ ਮੰਗੀ ਰਈ ਏ।
ਅੱਛਾ ਅੱਛਾ। ਚਲੋ ਸਈ ਘਰ ਬਾਰ ਮਿਲ ਜੇ ਤੇ ਫੇਰ ਪੇਰੇਂਟਸ ਤੇ ਇਓ ਸੋਚਦੇ ਨੇ ਨਾ।
ਹਾਂਜੀ ਹਾਂਜੀ। ਏ ਨਾ ਆਪਣਾ ਮੈਂ ਸਗੋਂ ਪੁੱਛਣਾ ਸੀਗਾ। ਏ ਤੁਆਡੀ ਜਦੋ ਨਣਾਨ ਦੀ ਕੁੜੀ ਦਾ ਵਿਆਹ ਹੋਇਆ ਸੀ ਓਨੇ ਚੂੜਾ ਬੜਾ ਸੋਣਾ ਪਾਇਆ ਸੀਗਾ। ਤੇ ਲਾਓਂ ਵਾਲਾ ਸੂਟ ਵੀ ਬੌਤ ਸੋਣਾ ਸੀਗਾ। ਤੇ ਓਨੇ ਕਿੱਥੋਂ ਸ਼ੋਪਿੰਗ ਕੀਤੀ ਸਾਰੀ।
ਓਨੇ ਸਭ ਆਪਨੀ ਪਸੰਦ ਦਾ ਈ ਲੀਤਾ ਸੀ ਭੈਣ ਜੀ ਅਸੀ ਵੀ ਸਾਰਾ ਬਸ। ਕੈ ਦਿੱਤਾ ਸੀ ਓ ਕੈ ਰੀ ਸੀ ਮੈਂ ਐ ਲੈਨਾ ਓ ਲੈਨਾ। ਅਸੀ ਕਿਆ ਸੀ ਜੋ ਤਾਨੂੰ ਪਸੰਦ ਏ ਤੁਸੀ ਆਪਣੀ ਮਰਜੀ ਦਾ ਲੈ ਆਓ। ਬਸ ਸਾਨੂੰ ਸਾਡੇ ਹੱਥ ਚ ਬਿੱਲ ਪਕੜਾ ਜਾਣਾ ਤੁਸੀ।
ਅੱਛਾ ਚਲੋ ਵਧੀਆ ਨਾ ਦੇਖੋ ਕੁੜੀਆਂ ਨੇ ਆਪ ਈ ਪਾਨੀ ਚੀਜਾਂ।
ਹਾਂਜੀ, ਹਾਂਜੀ ਐ ਤੇ ਹੈ। ਤਾਂ ਹੀ ਬਸ ਓ ਗਤ ਗਈ ਸੀ ਅੰਮ੍ਰਿਤਸਰ।
ਅੱਛਾ ਅੱਛਾ।
ਹਾਂਜੀ ਓ, ਹਾਂਜੀ ਓ ਸਾਰੀ ਸ਼ੋਪਿੰਗ ਕਰ ਗਈ ਅੰਮ੍ਰਿਤਸਰ ਤੋਂ ਕਰਕੇ ਆਈ ਸੀ।
ਅੱਛਾ।
ਓਥੋਂ ਈ ਸੂਟ, ਓਥੋਂ ਈ ਚੂੜਾ, ਕਲੀਰੇ ਓ ਅੱਜ ਕੱਲ੍ਹ ਚੂੜਾ ਲੁਕੋਨ ਆਸਤੇ ਓ ਜੇੜੇ ਆਂਦੇ ਨੇ ਪਾਂਦੇ ਨੇ ਉੱਤੇ ਕੱਪੜੇ ਕਵਰ ਹਾਂਜੀ ਓ ਵੀ ਸਭ ਓ ਓਥੋਂ ਈ ਲੈ ਕੇ ਆਏ ਸੀ।
ਅੱਛਾ ਸੋਣਾ ਸੀ ਚੂੜਾ ਵੀ ਬੌਤ ਸੋਣਾ ਸੀ। ਜਿਦਾਂ ਫੋਟੋਆਂ ਪਾਈਆਂ ਹੋਈਆਂ ਸੀ ਨਾ ਉਨਾਂ ਨੇ ਉਨਾਂ ਨੇ ਆਪਨਾ ਪਿੱਛੇ ਪਾਂਈਆਂ ਹੋਈਆਂ ਸੀ ਉਨਾਂ ਨੇ ਪਿਕਸ ਸਾਲ ਹੋ ਗਿਆ ਹੋਨਾ ਨਾ। ਤੇ ਐਨੀਵਰਸਰੀ ਸੈਲੀਬ੍ਰੇਟ ਕੀਤੀ ਸੀ ਓਨਾ ਨੇ। ਤੇ ਪੁਰਾਣੀਆਂ ਪਿਕਸ ਪਾਈਆਂ ਸੀ ਓਨਾ ਨੇ ਵਿਆਹ ਦੀਆਂ ਆਪਣੀਆਂ ਤਾਂ ਵੇਖਿਆ ਸੀ ਮੈ ਚਲੋ ਵਧੀਆ ਏ ਵੈਸੇ ਨਾ ਕਿਉਂਕਿ ਨਾ ਸਾਡੇ ਵੀ ਨਾ ਵਿਆਅ ਆ ਧਾ ਏ।
ਅੱਛਾ ਅੱਛਾ।
ਪੁੱਛ ਰੇ ਸੀ ਚੂੜਾ ਮੈਂ ਕਿਆ ਚਲੋ ਕੋਈ ਨੀ ਚੂੜਾ ਨਾ ਅਸੀ ਮੰਗਾ ਦਿਆਂਗੇ ਓ ਮਤਲਬ ਗਰੀਬ ਫੈਮਲੀ ਐ ਤੇ ਉਨਾਂ ਦੇ ਅੱਗੋਂ ਪਿੱਛੋਂ ਵੀ ਗ਼ਰੀਬ ਈ ਨੇ। ਤੇ ਤਾਂ ਕੈ ਰੇ ਸੀ ਚਲੋ ਅਸੀ ਮੰਗਾ ਦਾਂਗੇ ਧਿਆਨ ਆਇਆ ਕਿ ਉਨਾ ਨੇ ਪਾਇਆ ਹੋਇਆ ਸੀ ਚੂੜਾ।
ਪੈਸਾ ਆਈ ਜਾਈ ਪਰ ਅੱਛਾ ਹਾਂਜੀ ਕੋਈ ਨੀ ਭੈਣ ਜ ਜੀ ਮੈਂ ਨਾ ਤੁਆਨੂੰ ਏਦਾਂ ਕਰਾਂਗੀ ਤਾਨੂੰ ਓਨਾਂ ਦਾ ਨਾ ਐਡਰੈਸ ਓਨਾਂ ਕੋਲ ਪੁੱਛ ਕੇ ਤਾਨੂੰ ਦੱਸ ਦਵਾਂਗੀ। ਅੱਛਾ ਦੁਕਾਨ ਵਗੈਰਾ ਤੋਂ ਨਹੀਂ ਤੂੰ ਵੈਸੇ ਆਪਣਾ ਜੇ ਉਹਨਾਂ ਨੇ ਜਾਣਾ ਅੰਮ੍ਰਿਤਸਰ ਤੇ ਬੜੀਆਂ ਦੁਕਾਨਾਂ ਆਉਂਦੀਆਂ ਨੇ।
ਹਾਂਜੀ ਨਹੀਂ ਮੈਂ ਅੰਮ੍ਰਿਤਸਰ ਨਾ ਵੈਸੇ ਸਾਡਾ ਚੱਕਰ ਲੱਗਣਾ ਹੀ ਏ ਤੇ ਹਾਂ ਤੇ ਅਸੀਂ ਉੱਧਰੋਂ ਹੀ ਲੈਆਵਾਂਗੇ ਤੇ ਮਾਰਕੀਟ ਦਾ। ਪਤਾ ਹੋਵੇ ਨਾ ਇੱਕ ਵਾਰੀ ਤੇ ਬੰਦੇ ਨੂੰ ਉਹ ਰੁਲਣ ਦੀ ਉਹ ਨੀ ਹੁੰਦੀ ਪਤਾ ਹੋਵੇ ਕਿ ਐਗਜੈਕਟ ਕਿਹੜੀ ਜਗ੍ਹਾ ਤੇ ਜਾਣਾ ਏ
ਸਹੀ ਕਿਆ ਵੇ ਤੁਸੀਂ ਪ ਐਵੇਂ ਸਾਨੂੰ ਨਾਮ ਨੂੰਮ ਪਤਾ ਹੋਏਗਾ ਬੰਦਾ ਸਿੱਧਾ ਉੱਥੇ ਹੀ ਜਾ ਕੇ ਰੁਕੇਗਾ ਉੱਥੋਂ ਹੀ ਸਮਾਨ ਲਏਗਾ ਅਤੇ ਸਿੱਧਾ ਵਾਪਿਸ ਹੋਏਗਾ ਰੁਲਣਾ ਨਹੀਂ ਪੈਂਦਾ ਤੁਹਾਡੀ ਗੱਲ ਬਿਲਕੁਲ ਸਈ ਏ ਭੈਣ ਜੀ ਏਹ ਤੇ
ਹਾਂਜੀ ਫੇਰ ਕੋਈ ਨੀ ਪ੍ਰਾਈਜ਼ ਕੋਈ ਉਹ ਨਹੀਂ ਹੈ ਪ੍ਰਾਈਜ ਇਸ਼ੂ ਵਧੀਆ ਹੋਣਾ ਚਾਹੀਦਾ ਚਲੋ ਕੁੜੀਆਂ ਨੂੰ ਰੀਝਾਂ ਹੁੰਦੀਆ ਨੇ ਪਾਣਾ ਅਸੀ ਇਹ ਚੀਜ਼ਾਂ ਸੂਟ ਸੋਣੇ ਹੋਨ
ਹਾਂਜੀ ਹਾਂਜੀ ਇਹ ਤੇ ਹੈ ਅੰਮ੍ਰਿਤਸਰ ਵੈਸੇ ਵੀ ਬਹੁਤ ਵਰਾਇਟੀ ਹੈਗੀ ਹੈ ਬਹੁਤ ਅੱਛੇ ਅੱਛੇ ਕੱਪੜੇ ਨੇ ਬੜੀ ਅੱਛੇ ਚੂੜੇ ਨੇ ਜਵੈਲਰੀ ਏ ਤੁਸੀਂ ਵੈਸੇ ਜਵੈਲਰੀ ਲੈਣੀ ਹੈ ਆਰਟੀਫਿਸ਼ਲ ਜਵੈਲਰੀ ਲੈਣੀ ਏ ਬਹੁਤ ਅੰਮ੍ਰਿਤਸਰ ਵਿੱਚ ਤੇ ਬਹੁਤ ਕੁਛ ਹੈਗਾ ਇੱਕ ਵਾਰ ਤੁਸੀਂ ਭੈਣ ਜੀ ਜਾ ਕੇ ਦੇਖੋ ਤੇ ਸਈ
ਹਾਂਜੀ ਸੂਟ ਵੇਖਾਂਗੇ ਅਸੀਂ ਵੈਸੇ ਤੇ ਚੂੜਾ ਵੇਖਣਾ ਤੇ ਸੂਟ ਵੇਖਾਂਗੇ ਤਿੰਨ ਚਾਰ ਨਾ ਕੁੜੀ ਆਸਤੇ ਤੇ ਵੇਖ ਦੇਖ ਲੈਣਾ ਅਗਰ ਤੁਸੀਂ ਵੀ ਕੋਈ ਮਦਦ ਕਰ ਸਕਦੇ ਹੋ ਤੇ ਕਰ ਦੇਨਾ
ਹਾਂਜੀ ਹਾਂਜੀ ਭੈਣ ਜੀ ਜ਼ਰੂਰ ਫਿਰ ਉਹ ਧੀਆਂ ਤੇ ਸਭ ਦੀ ਸਾਂਝੀਆਂ ਹੁੰਦੀਆਂ ਨੇ ਕੋਈ ਨੀ
ਕੋਈ ਹਾਂਜੀ ਕੋਈ ਉਹ ਪਰ ਦੇਖਾਂਗੀ ਡਿਨਰ ਸੈੱਟ ਵਗੈਰਾ ਹੋਇਆ ਤਾਂ ਤੁਹਾਡੇ ਤੇ ਵੈਸੇ ਵੀ ਫੈਕਟਰੀ ਹੈਗੀ ਐ
ਹਾਂਜੀ ਹਾਂਜੀ ਭੈਣ ਜੀ ਜ਼ਰੂਰ ਕਿਉਂ ਨੀ ਜਿੰਨਾ ਬਣ ਸਕਿਆ ਆਪਾਂ ਜ਼ਰੂਰ ਕਰਾਂਗੇ ਭੈਣ ਜੀ
ਹਾਂਜੀ ਹਾਂਜੀ ਜਿਸ ਚੀਜ਼ ਦੀ ਲੋੜ ਹੋਏਗੀ ਇੱਕ ਦੋ ਬੰਦਿਆਂ ਨੂੰ ਹੋਰ ਮੈਂ ਕਿਹਾ ਚਲੋ ਮੇਰੇ ਨੋਨ ਚ ਨੇ ਅੱਛੀ ਫੈਮਲੀ ਤੋਂ ਇਹਨੇ ਮੈਂ ਕਿਹਾ ਚਲੋ ਤੁਹਾਡੇ ਨਾਲ ਵੀ ਗੱਲ ਹੋ ਜਾਏਗੀ ਤੇ ਆਪਣਾ ਚਲੋ ਕੋਈ ਬ ਬੰਦੇ ਦਾ ਸਰ ਜਾਏਗਾ ਹੋਰ ਕੀ ਉਨਾਂ ਦਾ ਵੀ
ਹਾਂਜੀ ਇਹ ਤੇ ਹੈ ਚਲੋ ਕੋਈ ਗੱਲ ਨੀ ਕੋਈ ਡਿਨਰ ਸੈੱਟ ਕੋਈ ਉਂਝ ਚੀਜ਼ ਕੁਛ ਵੀ ਹੋਏਗਾ ਤੇ ਮੈਂ ਜ਼ਰੂਰ ਕਰਾਂਗੀ
ਹਾਂਜੀ ਤੇ ਹੋਰ ਬਸ ਹੋਰ ਕੀ ਕਰ ਰਹੇ ਸੀ ਬੱਚੇ ਤੁਹਾਡੇ ਕੀ ਕਰ ਰਹੇ ਨੇ
ਬਸ ਬੱਚੇ ਆਪਣੇ ਰੂਮ ਵਿੱਚ ਨੇ ਉਹਨਾਂ ਦੀ ਭੂਆ ਆਈ ਦੀ ਏ ਭੂਆ ਨਾਲ ਗੱਲਾਂ ਮਾਰਦੇ ਪਏ ਨੇ
ਅੱਛਾ ਅੱਛਾ ਭੂਆ ਕਿਹੜੀ ਅੱਛਾ ਇੱਕ ਤੇ ਭੂਆ ਉਹਨਾਂ ਦੀ ਉਹ ਤੁਸੀ ਤੇ ਕਹਿ ਰਹੇ ਸੀ ਭੂਆ ਉਨਾ ਦੀ ਆਈ ਨੀ
ਨਹੀਂ ਉਹ ਹੈਗੇ ਨੇ ਸਾਡਾ ਬੜਾ ਪਿਆਰ ਏ ਉਹਨਾਂ ਦੀ ਮੇਰੇ ਹਸਬੈਂਡ ਨੇ ਨਾ ਕਜ਼ਨ ਹੈ
ਹਾਂਜੀ ਹਾਂਜੀ ਅੱਛਾ ਅੱਛਾ।
ਹਾਂਜੀ ਤੇ ਉਹਨਾਂ ਦੇ ਵੀ ਭਤੀਜੀਆਂ ਹੈਗੀਆਂ ਨੇ ਉਹ ਗਈ ਦੀਆਂ ਨੇ।
ਤੇ ਫੇਰ ਉਹ ਉਹਨਾਂ ਦਾ ਵੀ ਥੋੜ੍ਹਾ ਮਨ ਨਹੀਂ ਲੱਗਦਾ ਅਪਨੇ ਘਰ ਉਹਨਾਂ ਦੀ ਮੰਮੀ ਜਲਦੀ ਸੋ ਜਾਂਦੇ ਨੇ। ਤੇ ਫੇਰ ਉਹ ਏਧਰ ਆ ਕੇ ਬੱਚਿਆਂ ਕੋਲ ਪੈ ਜਾਂਦੇ ਨੇ ਗੱਲਾਂ ਗੁੱਲਾਂ ਮਾਰ ਲਈਆਂ।
ਅੱਛਾ ਅੱਛਾ।
ਹਾਂਜੀ।
ਉਹ ਬੱਚੇ ਮੂੰਹ ਕਰਦੇ ਹੋਨਗੇ ਨਾ ਬੜਾ ਦੇਖੋ ਅੱਜ ਕਲ ਚ ਵੈਸੇ ਤੁਸੀਂ ਕਹਿੰਦੇ ਪਏੳ ਆਂਦੇ ਸੁੱਤੇ ਨੇ ਏਥੇ। ਅੱਜਕੱਲ੍ਹ ਤੇ ਦੇਖੋ, ਪਿਆਰ ਵੀ ਨੀ ਹੈਗਾ ਟੈਮ'ਚ ਦੇਖੋ, ਅੱਜਕੱਲ੍ਹ ਦੇ ਕੋਈ ਦੇਖਦਾ ਵੀ ਨੀ ਹੈਗਾ। ਤੁਸੀਂ ਅਪਨਾ ਚਲੋ ਵਧੀਆ ਪਿਆਰ ਹੈਗਾ ਤੁਹਾਡਾ ਆਪਸ'ਚ। ਚੰਗੀ ਗੱਲ ਏ, ਬਹੁਤ ਵਧੀਆ ਗੱਲ ਏ।
ਸਹੀ ਗੱਲ ਹੈ ਭੈਨ ਜੀ ਬਿਲਕੁਲ ਸਹੀ ਕਿਹਾ ਤੁਸੀਂ ਅੱਜਕੱਲ੍ਹ ਬੱਚਿਆਂ ਦਾ ਆਪਸ-ਆਪਸ ਚ ਪਿਆਰ ਨਹੀਂ ਹੈਗਾ।
ਚਲੋ ਅਸੀਂ ਕਹਿੰਨੇ ਆ, ਫੇਰ ਵੀ ਸਾਡੇ ਬੱਚਿਆਂ ਦਾ ਹੈਗਾ।
ਤੇ ਬਿਲਕੁਲ ਸਹੀ ਗੱਲ ਹੈ ਹੋਨਾ ਵੀ ਚਾਹੀਦਾ ਦੇਖੋ ਕਿੰਨੀ ਕੇ ਫੈਮਲੀਆਂ ਹੋਂਦੀਆਂ ਇਹੀੳ। ਫੇਰ ਸਭ ਨੇ ਬੱਚਿਆਂ ਨੇ ਵੱਡੇ ਹੋ ਜਾਨਾ ਅਪਨੇ-ਅਪਨੇ ਪਰਿਵਾਰਾਂ 'ਚ ਕੋਈ ਪੜ੍ਹਾਈ ਕਰਕੇ ਕੋਈ ਬਾਹਰ ਜਾਏਗਾ ਕੋਈ ਕਿੱਥੇ ਜਾਏਗਾ।
ਇਹ ਤੇ ਹੈ ਭੈਨ ਜੀ, ਸਹੀ ਗੱਲ ਹੈ ਤੁਹਾਡੀ ਬਿਲਕੁਲ ਠੀਕ ਕਹਿ ਰਹੇ ਤੁਸੀਂ।
ਦੇਖੋ ਏਹੀ ਟਾਈਮ ਹੈ ਦੇਖੋ ਬੱਚਿਆਂ ਦਾ ਆਪਸ'ਚ ਗੱਲਬਾਤ ਕਰਦੇ ਨੇ ਅਪਨਾ ਹੱਸਦੇ-ਖੇਡਦੇ ਨੇ। ਤੇ ਬਾਕੀ ਵਿਆਏ ਜਾਨ ਤੇ ਬੱਚੇ ਬਾਅਦ'ਚ ਸਭ ਬੀਜ਼ ਬਿਜੀ ਹੋ ਜਾਂਦੇ ਨੇ ਅਪਨੇ-ਅਪਨਾ ਪਰਿਵਾਰ ਬਨ ਜਾਂਦਾ ਸਭ ਦਾ।
ਹਾਂਜੀ ਬਿਲਕੁਲ ਸਹੀ ਕਿਹਾ ਸਾਰੇ ਅਪਨੇ ਪਰਿਵਾਰ'ਚ ਮਸਤ ਹੋ ਜਾਂਦੇ ਨੇ ਅਪਨੀ ਫੈਮਲੀਆਂ ਹੋ ਜਾਂਦੀਆਂ ਨੇ ਅੱਜਕੱਲ੍ਹ ਤੇ ਵੈਸੇ ਵੀ ਹੁਨ ਜੁਆਇੰਟ ਫੈਮਲੀ ਆਲਾ ਕੋਈ ਸੀਨ ਰਹਿ ਹੀ ਨਹੀਂ ਗਿਆ।
ਹਾਂਜੀ, ਬਿਲਕੁਲ ਸਹੀ ਗਲ ਏ ਇਹ ਤੇ ਅੱਜ ਕੱਲ ਤੇ ਰਿਹਾ ਹੀ ਨਹੀਂ ਬਿਲਕੁਲ ਵੀ। ਅੱਜਕੱਲ੍ਹ ਤਾਂ ਕਹਿੰਦੇ ਜੁਆਇੰਟ ਫੈਮਲੀ ਤੇ ਹੋਵੇ ਹੀ ਨਾ ਕੱਲੇ ਹੋਈਏ ਮੁੰਡਾ ਵੀ ਕੱਲਾ ਹੋਵੇ ਇੱਕ ਭੈਨ ਹੋਵੇ ਤੇ ਇੱਕ ਭਾਵੇਂ ਭਰਾ ਹੋਵੇ ਬਸ।
ਹਾਂਜੀ ਬਸ ਅੱਗੋਂ ਤੇ ਏਹੀ ਕੁਛ ਹੀ ਏ ਇੱਕ ਭੈਨ ਤੇ ਇੱਕ ਭਰਾ ਯਾ ਦੋ ਭੈਨਾ ਯਾ ਦੋ ਭਰਾ।
ਹਾਂਜੀ।
ਭੈਨ ਜੀ ਚਲੋ ਭੈਨ ਜੀ ਹਾਂਜੀ-ਹਾਂਜੀ ਠੀਕ ਹੈ ਚੰਗਾ ਭੈਨ ਜੀ।
ਸਤਿ ਸ੍ਰੀ ਕਾਲ।